ਹੈਲੋ
ਹੈਲੋ
ਸਤਿ ਸ੍ਰੀ ਅਕਾਲ ਜੀ, ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਅਹ ਮੈਂ ਗੱਲ ਕਰਨੀ ਸੀ, ਅੱਜ ਅੱਜ ਦੇ ਟਾਈਮ ਵਿੱਚ ਕਿੰਨਾ ਪੋਲਿਊਸ਼ਨ ਵੱਧ ਗਿਆ ਹੈਲੋ ਹੈਲੋ-
ਹੈਲੋ ਆਵਾਜ਼ ਬੜੀ ਸਲੋਅ ਆ ਰਹੀ ਹੈ। ਤੁਹਾਡੀ
ਉਹ ਨੈਟਵਰਕ ਇਸ਼ੂ ਦੇ ਕਾਰਨ ਆ ਰਹੀ ਹੋਣੀ ਹੈ।
ਬਿਲਕੁਲ ਆਵਾਜ਼ ਆ ਈ ਨਹੀ ਰਹੀ, ਬਹੁਤ ਕਮ ਆ ਰਹੀ ਹੈ, ਬਹੁਤ ਕੰਮ ਬਹੁਤ ਘੱਟ ਆ ਰਹੀ ਹੈ।
ਹੁਣ ਆ ਰਹੀ ਹੈ, ਆਵਾਜ਼
ਹਾਂ- ਹਾਂ ਹੁਣ ਆਈ ਏ, ਹੁਣ ਆਈ
ਹੈਲੋ ਮੈਂ ਕਿਹਾ, ਅੱਜ ਦੀ ਮੈਂ ਗੱਲ ਕਰਨੀ ਸੀ ਪੋਲਿਊਸ਼ਨ ਤੇ '
ਹਾਂਜੀ-
ਬਈ ਅੱਜ ਦੇ ਟਾਈਮ ਵਿੱਚ ਕਿੰਨਾ ਪੋਲਿਊਸ਼ਨ ਹੋ ਗਿਆ।
ਬਹੁਤ ਜ਼ਿਆਦਾ ਪੋਲੂਊਸ਼ਨ ਤੇ ਪੁ ਪੁੱਛੋ ਈ ਨਾ ਪਲੂਸ਼ਣ ਨਾਲ ਬਿਮਾਰੀਆਂ ਵੀ ਕਿਤਨੀਆਂ ਫੈਲ ਹਰੀਆਂ ਨੇ - ਗਰਮੀ ਵੀ ਇਤਨੀ ਹੋ ਰਹੀ ਹੈ, ਪੋਲੂਸ਼ਣ ਨਾਲ ਹ
ਹਾਂਜੀ ਹਾਂਜੀ ਉਹ ਦੇ ਕਾਰਨ ਕਿ ਵੀ ਜਿਵੇਂ ਹੁਣ ਅੱਜ ਅੱਜ ਕੱਲ੍ਹ ਦੇ ਟਾਈਮ ਵਿੱਚ ਜਿਵੇਂ ਫੈਕਟਰੀਆਂ ਲੱਗ ਰਹੀਆਂ ਹੁਣ ਉਹਨਾਂ ਦੇ ਕਾਰਨ ਕਿੰਨਾ ਪੋਲਿਊਸ਼ਨ ਵੱਧ ਰਿਹਾ ਬਿਮਾਰੀਆਂ ਵੀ ਵੱਧ ਰਹੀਆਂ ਗੰਦਗੀ ਵੀ ਫੈਲ ਰਹੀ ਹੈ
ਹੈਲੋ ਆਵਾਜ਼ ਨਹੀ ਆ ਰਹੀ ਹੈਲੋ
ਹੈਲੋ- ਹੈਲੋ-
ਹੈਲੋ-
ਹੈਲੋ
ਆਵਾਜ਼ ਆਵਾਜ਼ ਬਿਲਕੁਲ ਸਲੋਅ ਹੋ ਗਈ ਹੈ।
ਉਹ ਨੈੱਟਵਰਕ ਇਸ਼ੂ ਦੇ ਕਾਰਨ ਆ ਰਹੀ ਹੋਣੀ ਨਾ ਆਵਾਜ਼ ਸਲੋ।
ਅੱਛਾ ਵਿਚ ਠੀਕ ਹੋ ਜਾਂਦੀ ਹੇ।
ਹਾਂ ਮੈਂ ਗੱਲ ਕਰ ਰਿਹਾ ਸੀ ਕਿ ਮਤਲਬ ਪੋਲਿਊਸ਼ਨ ਦੇ ਕਾਰਨ ਕਿੰਨੀ ਗੰਦਗੀ ਫੈਲ ਗਈ ਹੈ। ਕਿੰਨ ਕਿੰਨਾ ਮਤਲਬ ਕਿੰਨਾ ਨੁਕਸਾਨ ਹੋ ਰਿਹਾਹੇ। - ਗੰਦਗੀ ਅੰਦਰ ਆਈ ਜਾ ਰਹੀ ਹੈ
ਬਹੁਤ ਜ਼ਿਆਦਾ ਪੋਲਿਊਸ਼ਨ ਨਾਲ ਤੇ ਬਹੁਤ ਜ਼ਿਆਦਾ
ਹਾਂਜੀ ਗੰਦਗੀ ਇੰਨੀ ਗੰਦਗੀ ਫੈਲੀ ਤੇ ਮਤਲਬ ਬਿਮਾਰੀ ਵੀ ਫੈਲੀ ਦੀ ਬਿਮਾਰੀਆਂ ਵੀ ਫੈਲੀ ਦੀਆਂ
ਫੈਕਟਰੀਆਂ ਧੂੰਏ ਵਗੈਰਾ
ਹਾਂਜੀ ਹਾਂਜੀ-ਹਾਂਜੀ ਹਾਂਜੀ
ਹਮ
ਹੈਲੋ ਹਾਂਜੀ ਬੋਲੋ
ਆਵਾਜ਼ ਬੜੀ ਸਲੋਅ ਹੋ ਗਈ
ਹਾਂ ਕਿ ਵੀ ਮਤਲਬ
ਮੈਂ ਕਿਹਾ ਪੋਲੂਸ਼ਨ ਕਰਕੇ ਇਤਨੀ ਬਿਮਾਰੀਆਂ ਫੈਲ ਰਹੀਆਂ ਨੇ ਪੋਲੂਸ਼ਨ ਕਰਕੇ
ਹਾਂਜੀ ਬਹੁਤ ਜ਼ਿਆਦਾ ਬਿਮਾਰੀਆਂ ਫੈਲਦੀਆਂ ਉਹਦੇ ਕਾਰਨ ਉਹਦੇ ਕਾਰਨ ਆਪਾਂ ਮਤਲਬ ਸਹੀ ਤਰ੍ਹਾਂ ਸਾਹ ਵੀ ਨਹੀਂ ਲੈ ਪਾ ਰਹੇ ਏਅਰ ਪੋਲਿਊਸ਼ਨ ਵੀ ਹੋ ਰਿਹਾ ਹੈ ਜਿਵੇਂ ਹੁਣ ਹਵਾ ਚੱਲਦੀ ਹਵਾ ਵੀ ਬਹੁਤ ਗੰਦੀ ਹੈਗੀ ਆ ਸਾਡੇ ਇੱਧਰ ਫੈਕ ਟੈਕਟਰੀਆਂ ਹੈਗੀਆਂ ਔਣ ਦੇ ਕਾਰਨ ਉਹਦੇ ਕਾਰਨ ਮਤਲਬ ਇੰਨਾ ਪੋਲਊਸ਼ਨ ਫੈਲ ਰਿਹਾ ਬਿਮਾਰੀਆਂ ਫੈਲ ਰਹੀਆਂ ਬਹੁਤ ਬਿਮਾਰੀ ਹੋ ਦੀ ਸਾਡੇ ਇੱਧਰ ਤੇ
ਬਹੁਤ ਜਿਆਦਾ ਬੱਚੇ ਵੀ ਬਿਮਾਰ
ਹਾਂਜੀ ਉਹ ਛੋਟੇ-ਛੋਟੇ ਬ ਛੋਟੇ-ਛੋਟੇ ਬੱਚੇ ਹੈਗੇ ਨੇ ਹੁਣ ਉਹਨਾਂ ਨੂੰ ਕੀ ਪਤਾ ਕੀ ਹੈਗਾ ਹੁਣ ਉਹ ਬੈਟਬੋਲ ਖੇਲਦੇ ਨੇ ਸਾਡੀ ਗਲੀ ਵਿੱਚ ਬੈਟਬਲ ਖੇਲਦੇ ਨੇ ਨਾਲੀਆਂ ਦੇ ਵਿੱਚ ਹੱਥ ਪਾਉਂਦੇ ਉਹ ਨਾਲੀਆਂ ਦੇ ਵਿੱਚ ਤੇਜਾਾਹ ਆਂਦੀ ਹੈ ਫੈਕਟਰੀਆਂ ਤੋਂ
ਹ-ਹ
ਉਹ ਵੀ ਉਹ ਮਤਲਬ ਗੰਦਗੀ ਹੈਗੀ ਹੈ। ਸਾਰੀ ਹਾਂਜੀ-ਹਾਂਜੀ ਉਹੀ ਤੇ ਹੁਣ ਉਹ ਪੋਲਿਊਸ਼ਨ ਹੁਣ ਜੇਵੇਂ ਦੇ ਦੇਖਿਆ ਜਾਏ ਤੇ ਜਿਹੜੀ ਜਿਵੇਂ ਹੁਣ ਪਹਿਲੇ ਕਿੰਨੇ ਪਕਸ਼ੀ ਉੱਡਦੇ ਸੀ, ਹੁਣ ਉਹ ਵੀ ਉੱਡਣੇੇ ਬੰਦ ਹੋ ਗਏ ਨੇ ਪੋਲਿਊਸ਼ਨ ਕਰਕੇ ਮਤਲਬ ਇੰਨਾ ਬੁਰਾ ਹਾਲ ਹੋ ਗਿਆ। ਪੋਲਿਊਸ਼ਨ ਦਾ ਫੇਕਟ ਫੈਕਟਰੀਆਂ ਦੇ ਫੈਕਟਰੀਆਂ ਲੱਗੀ ਜਾ ਰਹੀਆਂ ਪੋਲਿਊਸ਼ਨ ਕਰਕੇ
ਛ ਆਪਣਾ ਪੇੜ ਪੌਦੇ ਇਹ ਵੀ ਨਹੀਂ ਰਹੇ ਅੱਗੇ ਲੋਕ ਕਟਵਾਈ ਜਾ ਰਹੇ ਨੇ ਉਹਦੇ ਕਰਕੇ ਹੋਰ ਪੋਲਿਊਸ਼ਨ ਫੇਲ ਫੈਲ ਰਿਹਾ ਵੇ
ਬੱਚੇ ਨਮਸਤੇ ਤੇ ਜਾਂ ਐਵੇਂ ਗੌਰਮੈਂਟ ਨੂੰ ਸਕੀਮ ਬਣਾਉਣੀ ਚਾਹੀਦੀ ਹੈ, ਮਤਲਬ ਉਹਨਾਂ ਨੂੰ ਨਾ ਇੱਕ ਐਸੀ ਐਸਾ ਡਿਵਾਈਸ ਬਣਾਉਣਾ ਚਾਹੀ ਜਿਹਦਾ-ਜਿਹੜਾ ਪੋਲਿਊਸ਼ਨ, ਪੋਲਿਊਸ਼ਨ ਲੈ ਕੇ ਮਤਲਬ ਫਰੈਸ਼ ਏਅਰ ਦੇਵੇ ਫਰੈਸ਼ ਹੋ ਜਾਵੇ। ਜਿਹਦੇ ਨਾਲ ਪੋਲਿਊਸ਼ਨ ਨਾ ਆਏ ਜਿਹਦੇ ਨਾਲ ਕੋਈ ਬਿਮਾਰੀ ਨਾ
ਅਰੇ ਪੇੜ ਪੌਦੇ ਵੀ ਲਗਾਉਣ ਕਾਫੀ ਪੇੜ ਪੌਦੇ ਜਗਾ ਜਗਾ ਤੇ ਉਹਨਾਂ ਨਾਲ ਵੀ ਪੋਲੂਸ਼ਨ ਕਾਫੀ ਹਟ ਖਤਮ ਹੁੰਦਾ ਵੇ ਪੇੜ ਤੇ ਕੱਟੀ ਜਾ ਰਹੇ ਨੇ ਬਿਲਡਿੰਗਾਂ ਬਣਾਈ ਜਾ ਰਹੇ ਨੇ ਤੇ ਆਪਣਾ ਉਨ ਦੇ ਕਰਕੇ ਪੋਲਊਸ਼ਨ ਤੇ ਹੋਣਾ ਹੀ ਹੈ। ਗੱਡੀਆਂ ਇੰਨੀਆਂ ਹੋ ਗਈਆਂ ਇਤਨੀਆਂ ਗੱਡੀਆਂ ਆਂ ਹੋਗੀਆਂ ਉਹਨਾਂ ਦੀ ਪੋਲਿਊਸ਼ਨ ਇੱਕ ਨਹੀਂ ਹੋਗ
ਇੰਨੀ ਪੋਲਿਊਸ਼ਨ ਫੈਲਦੀ ਪਈ ਏ। ਦੇਖਿਆ ਜੇ ਪੋਲਿਊਸ਼ਨ ਤੋਂ ਬਚਣ ਵਾਸਤੇ ਤੇ ਅਹ ਮਤਲਬ ਪੇੜ ਲਗਾਣੇ ਚਾਹੀਦੇ ਨੇ। ਪੇੜ ਹੀ ਵਧੀਆ ਹੁੰਦੇ ਨੇ।
ਹਾਂ ਜਗ੍ਹਾ ਜਗ੍ਹਾ ਤੇ ਗਰਮੈਂਟ ਨੂੰ ਪੇੜ ਲਗਾਣੇ ਚਾਹੀਦੇ ਨੇ।
ਘਰ ਗ ਵੀ ਸਾਡੇ ਜਿਹੜੇ ਮਦਰ ਹੈਗੇ ਨੇ ਉਹਨਾਂ ਨੇ ਇੰਨੇ ਪੇੜ ਲਾਏ ਦੇ ਨੇ। ਉਨ ਦੇ ਕਾਰਨ ਉਹਦੇ ਕਾਰਨ ਮਤਲਬ ਥੋੜ੍ਹਾ ਬਹੁਤ ਫਰਕ ਪੈਂਦਾ, ਜਾਦਾ ਨਹੀਂ ਮਤਲਬ ਥੋੜ੍ਹਾ ਬਹੁਤ ਫਰਕ ਪੈਂਦਾ। ਪਰ ਬਾਕੀ ਸਾਡੀ ਡਿਊਟੀ ਬਣਦੀ ਏ। ਪੇੜ ਲਗਾਉਣ ਦੀ ਪੇੜ ਲਗਾਈਏ ਜਿਹਦੇ ਨਾਲ ਪੋਲਿਊਸ਼ਨ ਠੀਕ ਹੋਏ ਮਤਲਬ ਕਿ
ਸਹੀ ਗੱਲ ਹੈ। ਹਰ ਘਰ ਚ ਇੱਕ-ਇੱਕ ਇਨਸਾਨ ਪੇੜ ਲਗਾਏ ਨਾ ਪੂਸ਼ਣ
ਹਾਂਜੀ। ਔਰ ਗੌਰਮੈਂਟ ਨੂੰ ਵੀ ਕਰਨਾ ਚਾਹੀਦਾ ਮਤਲਬ ਜਿਹੜੀ ਫੈਕਟਰੀਆਂ ਜਿਆਦਾ ਪੋਲਿਊਸ਼ਨ ਕਰਦੀ ਏ ਯਾਂ ਐਵੇਂ ਗੱਡੀਆਂ ਦੀ ਪੋਲਿਊਸ਼ਨ ਹੋ ਗਈ ਉਨ ਦੇ ਉੱਤੇ ਹਾਂਜੀ।
ਧੂੰਆਂ ਵਗੈਰਾ
ਹਾਂਜੀ ਉਹਦੇ ਤੇ ਕੁਛ ਕਰਨਾ ਚਾਹੀਦਾ ਗੌਰਮੈਂਟ ਨੂੰ ਕੋਈ ਸਟੈਪ ਚੁੱਕਣਾ ਚਾਹੀਦਾ ਕਿ ਵੀ ਇੰਨਾ ਇੰਨਾ ਪੋਲਿਊਸ਼ਨ ਬੰਦੇ ਇਹਦੇ ਨਾਲ ਬਿਮਾਰ ਹੋ ਰਹੇ ਨੇ ਬਹੁਤ ਬੁਰਾ ਹਾਲ ਹੋ ਰਿਹਾ
ਸਹੀ ਗੱਲ ਬਿਮਾਰੀਆਂ ਇਤਨੀ ਗੰਦੀ ਗੰਦੀ ਬਿਮਾਰੀਆਂ ਫੈਲ ਰਹੀਆਂ
ਹੁਣ ਛੇ ਉਹ ਆਇਆ ਸੀ ਵਾਇਰਸ ਆਇਆ ਸੀ ਇੱਕ ਹੁਣ ਹੁਣ ਉਹ ਕੀ ਪਤਾ ਕਿਵੇਂ ਆਇਆ ਕੀ ਪਤਾ ਪੋਲਿਊਸ਼ਨ ਨਾਲ ਹੋਇਆ ਵੈਸੇ ਜ਼ਿਆਦਾਤਰ ਤਾਂ ਗੰਦਗੀ ਨਾਲ ਹੀ ਫੈਲਦੇ ਨੇ ਵਾਇਰਸ
ਹਮ ਹਮ ਗੰਦਗੀ ਨਾਲ ਗੰਦੇ ਧੂੰਏ ਆਣੇ ਗੰਦੀ ਹਵਾ ਚੱਲਣੀ ਹੁੰਦੀ ਕਰਕੇ ਨਾ, ਬਿਮਾਰੀਆਂ ਫੈਲ ਰਹੀਆਂ ਘਰ ਘਰ ਦੇ ਵਿੱਚ, ਹਰ ਬੰਦਾ
ਹੁਣ ਸਾਡੇ ਵਰਗਾ ਉਹਨਾਂ 'ਤੇ ਸਰਵਾਈਵ ਵੱਧ ਜਾਂਦਾ ਹੈ, ਅਤੇ ਜਿਹੜੇ ਵਿਚਾਰੇ ਮਿਡਲ ਕਲਾਸ ਲੋਅਰ ਲੋਅਰ, ਕਲਾਸ ਦੇ ਹੈਗੇ ਨੇ ਉਹ ਬਚਾਰੇ ਕਿੱਧਰੋਂ ਕਰਨ ਉਹ ਵੀ ਜਿਹੜੇ ਫੁੱਟਪਾਥ 'ਤੇ ਸੌਂਦੇ ਨੇ
ਹਾਂ।
ਹਾਂਜੀ ਉਹ, ਉਹ ਜਦੋਂ ਕਰਦੇ ਨੇ ਜਵੇਂ ਉਹਨਾਂ ਨੇ ਸੋਣਾ ਉਹਨਾਂ ਨੇ ਸੋਣਾ ਤੇ ਖੁੱਲ੍ਹੀ ਹਵਾ ਵਿੱਚ, ਹਵਾ ਵੀ ਕਿੱਥੋਂ ਹੋਏਗੀ ਖੁੱਲੀ ਉਹ ਵੀ ਗੰਦਗੀ ਹਵਾ ਵਿੱਚ ਏਅਰ ਪੋਲਿਊਸ਼ਨ।
ਹੂੰ, ਉਹਦੇ ਨਾਲ ਦਮ ਵੀ ਕੁੱਟ ਰਿਹਾ ਕਈ ਲੋਕਾਂ ਦਾ ਦਮ ਵੀ ਘੁੱਟ ਜਾਂਦਾ ਗੰਦੇ ਆ ਧੂੰਏ ਨਾਲ-
ਘੁੱਟ ਰਹਿੰਦਾ ਕਈ ਬੰਨੀਆਂ ਦਾ।
ਹਮ, ਕਹਿੰਦੇ ਸਰਕਾਰ ਨੂੰ ਕੋਈ ਕਦਮ ਚੁੱਕ,
ਹਾਂਜੀ ਆ ਤੇ ਐਵੇਂ ਹੋਣਾ ਚਾਹੀਦਾ ਆ ਫਿਰ ਜਿਹੜੇ ਜਿਵੇਂ ਹੁਣ ਪੋਲਿਊਸ਼ਨ- ਪੋਲਿਊਸ਼ਨ 'ਤੇ ਕੰਟਰੋਲ ਕਰਨੀ ਚਾਹੀਦੀ ਹੁਣ ਦਿੱਲੀ ਸਾਈਡ ਦੇਖ ਲਓ, ਗੱਡੀਆਂ ਦਾ ਇੰਨਾ ਪੋਲਿਊਸ਼ਨ ਹੈਗਾ, ਖੈਰ ਹੋਣ ਤੇ ਠੀਕ ਹੋ ਗਿਆ ਥੋੜ੍ਹਾ ਮਤਲਬ ਹੁਣ ਘੱਟ ਹੋ ਗਿਆ।
ਹਾ ਉੱਥੇ ਵੀ ਕੁਛ ਸਰਕਾਰ ਨੇ ਕੁਛ ਲੋਕ ਲੋਕਾਂ ਨੇ ਮਦਦ ਕੀਤੀ ਹੈ ਪੋਲੂਸ਼ਨ ਥੋੜਾ ਕੰਮ ਹੋਇਆ ਹਾਂ, ਲੇਕਿਨ ਜਿਸ ਤਰ੍ਹਾਂ ਇੰਡਸਟਰੀਜ਼ ਏਰੀਆ ਇੱਕ ਸਾਈਡ 'ਤੇ ਹੋਣਾ ਚਾਹੀਦਾ ਇੰਡਸਟਰੀਜ਼ ਹਰ ਘਰ ਦੇ ਵਿੱਚ ਛੋਟੇ- ਛੋਟੇ ਕਾਰਖਾਨੇ ਪਾ ਕੇ ਬੈਠੇ ਹੋਏ ਲੋਕ ਉਹਨਾਂ ਦਾ ਵੀ ਧੂੰਆਂ ਘਰਾਂ ਦੇ ਵਿੱਚ
ਹਾਂਜੀ, ਉਹ ਵੀ ਉਹ ਵੀ ਗੋ ਮੈਂਟ ਨੂੰ ਕਰਨਾ ਚਾਹੀਦਾ ਨਾ ਜ ਵੀ ਆਪਣਾ ਇੰਡਸਟਰੀ ਏਰੀਆ ਅਲੱਗ ਦੇਣਾ ਚਾਹੀਦਾ ਹੈ। ਐਨਾਂ ਨੂੰ, ਹਾਂਜੀ ਔਰ ਐਨਾਂ ਦੀ ਪੋਲਿਊਸ਼ਨ ' ਕੋਈ ਨਾ ਕੋਈ ਰੋਕ ਲਗਾਣੀ ਚਾਹੀਦੀ ਹ ਤੇ ਬਾਕੀ ਸਾਇੰਟਿਸਟ ਹੈਗੇ ਨੇ ਆ ਕੁਛ ਨਾ ਕੁਛ ਚਾਹੀਦਾ ਨਾਂ ਨੂੰ ਹੁਣ ਜਿਵੇਂ ਗੱਡੀਆਂ ਦੇ ਪੋਲਿਊਸ਼ਨ ਕਿੰਨੇ ਫੈਲਦੇ ਪੈਣੇ- ਕੋਈ ਗੱਡੀ ਚਲਾ ਕੇ ਜਾਂਦਾ ਇੰਨਾ ਪੋਲਿਊਸ਼ਨ ਹੋ ਜਾਂਦਾ ਹੈ।
ਆਹ ਹੂੰ ਹੂੰ ਪਹਿਲੇ ਇਤਨਾ ਪੋਲਿਊਸ਼ਨ ਵੀ ਨਹੀਂ ਸੀ ਤੇ ਕੁਛ ਗੱਡੀਆਂ ਇਤਨੀਆਂ ਹੋ ਗਈਆਂ ਨਾ।
ਜਿਹੜਾ ਟਾਈਮ ਹੈਗਾ ਸੀ ਪਹਿਲੇ ਦੇ ਟਾਈਮ ਵਿੱਚ ਹੁਣ ਪੋਲਿਊਸ਼ਨ ਨਹੀਂ ਹੁੰਦਾ ਸੀ। ਤਾਂ ਉੱਪਰ ਮਤਲਬ ਕਿ ਹੁਣ ਤੇ, ਪੰਜ-ਪੰਜ ਵਜੇ ਕੋਲ ਉੱਠੀ ਐ ਕਿ ਵੀ ਇੰਨੀ ਪਲਿਊਸ਼ਨ ਉੱਡੀ ਹੁੰਦੀ ਐ ਸਾਡੇ ਇੱਥੇ ਬਹੁਤ ਫੈਕਟਰੀ ਹੈਗੀਆਂ ਨੇ, ਦੀਆਂ ਨਾ, ਪੰਜ ਵਜੇ ਅਤੇ ਉੱਥੇ, ਇੰਨੀ ਮਤਲਬ ਕੀ ਕਿ ਇੱਧਰ ਖੜਾ ਹੋ ਕੇ, ਇੰਨੀ ਮਤਲਬ, ਕਿ ਪੋਲਿਉਸ਼ਨ ਥੜ੍ਹੀ ਫੈਲਦੀ, ਅਤੇ ਗੰਦਗੀ ਵਗਨ, ਹਾਂਜੀ ਹੁਣ ਦੇਖੋ, ਦੇਖਿਆ ਜਾ ਕਿ ਜਿਵੇਂ ਹੁਣ ਮੋਟਰਸਾਈਕਲਾਂ ਹੈਗੀਆਂ ਹੁਣ ਐਕਟੀਵਾ ਹੈਗੀਆਂ ਇਹਨਾਂ ਦੇ ਵੀ ਕੋਈ ਮਤਲਬ ਇਹਨਾਂ ਦੇ ਇੰਜਨ ਜਿਵੇਂ ਇੰਜਨ ਜਦੋਂ ਬੰਨਦੇ ਨੇ ਤਦ ਇਹਨਾਂ ਨੂੰ ਕੋਈ ਐਸਾ ਡਿਵਾਈਸ ਪਾਉਣਾ ਚਾਹੀਦਾ ਵਿੱਚ ਜਿਹਦੇ ਨਾਲ ਪੋਲਿਊਸ਼ਨ ਨਾ ਹੋਏ। ਹਾਂਜੀ, ਧੂੰਆਂ ਨਾ ਉੱਠੇ ਜਾਂ ਫਿਰ ਉੱਠੇ ਵੀ ਤੇ ਮਤਲਬ ਕਿ ਇੰਨਾ ਉਹ ਨਾ ਬਮਾਰੀ ਫੈਲਾਣ ਵਾਲਾ ਨਾ ਉੱਠੇ ਮਤਲਬ ਠੀਕ-ਠੀਕ ਉੱਠੇ,
ਹੂੰ,
ਉਹਦੇ ਕਾਰਨ ਕਿ ਵੀ ਹੁਣ ਪੋਲਿਊਸ਼ਨ ਦੇ ਕਾਰਨ ਹੁਣ ਜਿਹੜੀ ਅਹ ਲੇਅਰ ਹੁੰਦੀ ਹੈ, ਅਹ ਆਸਮਾਨ ਦੇ ਵਿੱਚ ਇੱਕ ਲੇਅਰ ਹੁੰਦੀ ਉਹ ਕਹਿੰਦੇ ਲੇਅਰ ਫਟ ਗਈ ਹੁੰਦੇ ਕਾਰਨ ਕਿੰਨੀ ਗਰਮੀ ਪੈ ਰਹੀ ਹੈ, ਹੁਣ ਪਹਿਲੇ ਟੈਂਪਰੇਚਰ ਹੁੰਦੇ ਸੀ ਪਹਿਲੇ ਟੈਂਪਰੇਚਰ ਆ। ਟਵੰਟੀ ਨਾਈਨ ਥਰਟੀ ਤੋਂ ਉੱਪਰ ਨਹੀਂ ਟੱਪਦਾ ਸੀ।
ਨੋਰਮਲ, ਨੋਰਮਲ ਹੁੰਦੇ ਸੀ, ਹੁਣ ਤੇ ਚਾਲੀ
ਹੁਣ ਫੋਟੀ ਹਾਂਜੀ, ਫੋਟੀ ਫੋਟੀ ਸਵੇ ਹੁਣ ਭਾਰ ਹੋ ਜਾਂਦੇ ਨੇ ਹੁਣ,
ਹਾਂ ਬਸ ਪੋਲੂਸ਼ਨ ਕਰਕੇ ਹੋ ਰਿਹਾ ਨਾ ਜੋ ਵੀ ਹੋ ਰਿਹਾ ਪੋਲੂਸ਼ਨ ਕਰਕੇ ਹੋ ਰਿਹਾ।
ਕੀ ਹੋਏ, ਆਣ ਆਲੇ ਦਸ ਪੰਦਰਾਂ ਸਾਲਾਂ ਵਿੱਚ ਕੀ ਪਤਾ ਹੋਰ ਪੋਲਿਊਸ਼ਨ ਹੋ ਜਾਵੇ ਜਿਹਦੇ ਕਾਰਨ ਕਿ ਵੀ ਟੈਂਪਰੇਚਰ ਫੋਰਟੀ ਸੈਵਨ ਤੱਕ ਪਹੁੰਚੇ ਫਿਫਟੀ ਤੱਕ ਪਹੁੰਚੇ ਫਿਰ ਤਾਂ ਆਮ ਬੰਦਾ ਰਹਿ ਹੀ ਨਹੀਂ ਸਕਦਾ।
ਸਕਦਾ ਅਤੇ ਬਸ ਕਈ ਬਿਮਾਰੀਆਂ ਨਾਲ ਹੀ,
ਹਾਂਜੀ ਬਿਮਾਰੀਆਂ ਬਹੁਤ ਫੈਲ ਰਹੀਆਂ ਉਹ ਵੀ ਉਹਦੇ ਕਾਰਨ ਪੋਲਿਊਸ਼ਨ ਦੇ ਕਾਰਨ, ਹੁਣ ਬੰਦਾ ਸਾਰੇ ਪ ਨੁਕਸ਼ਾਨ ਹੈਗੇ ਨੇ ਪੋਲਿਊਸ਼ਨ ਤੋਂ ਹੁਣ ਦੇਖੋ।
ਪੋਲੂਸ਼ਨ ਦਾ ਵੀ ਹੈ ਸੋਲਿਊ ਸਨ ਹੈਗਾ ਵੇ ਪੋਲਿਊਸਨ ਦਾ ਵੀ ਅਗਰ ਜਿਸ ਤਰ੍ਹਾਂ ਪਰਿਆ ਵਰਨ ਵਿੱਚ ਕਰਨ ਜ਼ਿਆਦਾ ਪੇੜ ਪੌਦੇੇ ਲਗਾਣ, ਤੇ ਹਰ ਜਗ੍ਹਾ ਹਰ ਘਰ ਦੇ ਬਾਹਰ ਇੱਕ ਇੱਕ ਪੇੜ ਹੋਵੇ ਦੋ ਦੋ, ਪੇੜ ਹੋਣ ਘਰ ਦੇ ਬਾਹਰ ਦੇ ਵਿੱਚ, ਲੋਕੀ ਆਪਣੇ ਘਰਾਂ ਦੇ ਵੀ ਵਿੱਚ ਪੇੜ ਲਾਣ
ਹਾਂਜੀ
ਥੋੜ੍ਹੀ ਮਤਲਬ ਕਿ ਨੈਚੁਰਲ ਹਵਾ ਮਿਲੇਗੀ ਉਸ
ਹਾਂਜੀ ਹਾਂਜੀ ਨੈਚੁਰਲ ਹਵਾ ਮਿਲੇ ਹੋਰ ਮਤਲਬ ਕਿ
ਨੈਚੁਰਲ ਹਵਾ ਮਿਲੇ ਬੰਦਾ ਥੋੜਾ ਗਾਰਡਨ ਵਗੈਰਾ ਹੋਵੇ ਕੋਈ ਪਾਰਕ ਵਗੈਰਾ ਘਰ ਦੇ ਬਾਹਰ ਹੋਵੇ ਬੱਚੇ ਜਿਸ ਤਰ੍ਹਾਂ ਥੋੜੀ ਦੇਰ ਪਾਰਕ ਦੇ ਵਿੱਚ ਨੈਚੁਰਲ ਹਵਾ ਲੈਣ ਕਿਉਂਕਿ ਘਰਾਂ ਦੇ ਵਿੱਚ ਤਾਂ ਪੋਲੂਊਸ਼ਨ ਹੀ ਹੈਗੇ ਦਾ ਵੀ ਅੱਜ ਕੱਲ੍ਹ ਹਰ ਹਰ ਗਲੀ ਵਿੱਚ
ਹਾਂਜੀ ਹਾਂਜੀ ਪਲਿਊਸ਼ਨ ਫੈਲਿਆ ਦਾ ਇਹ ਤਾਂ ਹੋਣਾ ਚਾਹੀਦਾ ਕਿ ਵੀ ਗੌਰਮੈਂਟ ਨੂੰ ਐਲਾਨ ਕਰਨਾ ਚਾਹੀਦਾ ਹਰ ਹਰ ਇੱਕ ਹਰ ਇੱਕ ਵਿਅਕਤੀ ਆਪਣੇ ਘਰ ਦੇ ਬਾਹਰ ਇੱਕ ਇੱਕ ਪੇੜ ਲਗਾਏ ਪੇੜ ਨਹੀਂ ਤਾਂ ਇੱਕ ਪਲਾਂਟ ਰੱਖੇ ਜਾਂ ਫਿਰ ਤੁਹਾਨੂੰ ਲੱਗ ਗਮਲਾ ਰੱਖੇ ਜਾਂਵੇ ਹੁੰਦੇ ਨੇ
ਜਨਤਾ ਨੂੰ ਵੀ ਕਰਨਾ ਚਾਹੀਦਾ ਹੈ ਗੌਰਮੈਂਟ ਇਸ ਤਰ੍ਹਾਂ ਨਹੀਂ ਕਰ ਪਾ ਰਹੀ ਜਨਤਾ ਨੂੰ ਵੀ ਕਰਨਾ ਚਾਹੀਦਾ ਹਰ ਬੰਦਾ ਇਹ ਸੋਚ ਕੇ ਚੱਲੇ ਬਈ ਮੈਂ ਆਪਣੇ ਘਰ ਦੇ ਵਿੱਚ ਵਿੱਚ ਦੋ ਪੇੜ ਲਗਾਉਣੇ ਨੇ ਤੋ ਦੇਖੋ ਫਿਰ
ਇਤਨਾ ਅੱਛਾ ਉਹੀ ਤੇ ਹੁਣ ਜਿਵੇਂ ਹੁਣ ਆਪਾਂ ਹੁਣ ਜਿਵੇਂ ਆਪਾਂ ਜੰਗਲ ਵਾਲੇ ਪਾਸੇ ਜਾਂਦੇ ਹਾਂ ਹੁਣਾਂ ਆਪਾਂ ਰਾਜਸਥਾਨ ਲਗਾ ਲਓ ਰਾਜਸਥਾਨ ਜਾਵੇਂ ਜਿੱਥੇ ਵਾਈਲਡ ਪਾਸਾ ਹੈਗਾ ਜਿੱਥੇ ਮਤਲਬ ਐਨੀਮਲ ਵਾਲਾ ਹੋਰ ਹਰਾ ਭਰਾ ਇਲਾਕਾ ਹੈ ਉੱਥੇ ਘੁੰਮ ਕੇ ਦੇ ਦੇਖੋ ਨਾ ਮਤਲਬ ਇੰਨਾ ਵਧੀਆ ਮਹਿਸੂਸ ਹੁੰਦਾ ਕੋਈ ਬਿਮਾਰ
ਹਮ-ਹਮ ਬਿਲਕੁਲ। ਬਿਲਕੁਲ-ਬਿਲਕੁਲ ਇਸ ਤਰ੍ਹਾਂ ਹੀ ਸ਼ਹਿਰਾਂ ਦੇ ਵਿੱ ਹੋ ਜੇ ਨਾ ਤੇ ਬਹੁਤ ਅੱਛਾ ਹੋ ਜਾਵੇ।
ਜ਼ਿਆਦਾ ਫੈਕਟਰੀਆਂ ਨਾ ਉਹਦੇ ਕਰਕੇ ਜ਼ਿਆਦਾ ਪੋਲਿਊਸ਼ਨ ਹੋ ਰਿਹਾ।
ਹਮ
ਹਾਂਜੀ
ਗੰਦੇ ਤੂਏ ਹੁੰਦੇ ਨਾਲ ਦੇਖੋ ਪਕਸ਼ੀ ਵੀ ਅੱਜ ਕੱਲ ਤੇ ਪਕਸ਼ ਵੀ ਨਹੀਂ ਨਜ਼ਰ ਆਂਦੇ, ਇਤਨੀ ਚਿੜੀਆਂ ਹੁੰਦੀਆਂ ਸੀ, ਇਤਨੇ ਕਾਹ ਹੁੰਦੇ ਸੀ, ਤੋਤੇ ਇਤਨੇ ਦੇਖ ਦੇਖਦੇ ਸੀ ਲੇਕਿਨ ਅੱਜ ਕਲ ਦੇ ਟਾਈਮ ਤੇ ਕੁਛ ਨੀ ਦਿਖਦਾ। ਕੋਈ ਪੰਕ ਪਕਸ਼ੀ ਨਹੀਂ ਦੇ
ਪੋਲਿਊਸ਼ਨ ਕਾਰਨ ਹੁੰ ਹੁੰਦਾ।
ਪੋਲਿੂਸ਼ਨ ਕਰਕੇ।
ਹਾਂਜੀ ਠੀਕ ਹੈ ਜੀ, ਬਹੁਤ ਵਧੀਆ ਲੱਗਿਆ ਆਪ ਜੀ ਨਾਲ ਗੱਲ ਕਰਕੇ।
ਹਾਂਜੀ। ਸਾਨੂੰ ਵੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।